ਸਤਿ ਸ੍ਰੀ ਅਕਾਲ ਕੀ ਹਾਲ।
ਸਤੀ ਗ ਠੀਕ ਏ ਤੁਸੀਂ ਸੁਣਾਓ ਕੀ ਹਾਲ ਏ।
ਵਧੀਆ ਹੋਰ ਕੀ ਕਰ ਰਹੇ ਸੀ।
ਬਸ ਬੈਠੇ ਸੀ ਤੁਸੀਂ ਸੁਣਾਓ, ਕੀ ਕਰ ਰਹੇ ਸੀ ਬੱਚੇ ਠੀਕ ਨੇ।
ਹਾਂਜੀ ਠੀਕ ਨੇ ਬਸ ਮੈਂ ਤੇ ਖਲਾ। ਹਾਂਜੀ ਹਾਂਜੀ ਖਾ ਲਿਆ ਤੁਸੀਂ ਦੱਸੋ।
ਅੱਛਾ। ਹਾਂਜੀ ਹਾਂਜੀ, ਖਾ ਲਿਆ, ਹਾਂਜੀ ਹਾਂਜੀ, ਚੱਕ ਲਿਆ। ਹੋਰ?
ਚਲੋ ਵਧੀਆ ਗੱਲ ਐ, ਹੋਰ ਸੁਣਾਓ?
ਬਸ ਠੀਕ ਹੈ। ਤੁਸੀਂ ਸੁਣਾਓ, ਕੀ ਚੱਲਦਾ ਪਿਐ?
ਬਸ ਕੁਛ ਨੀ ਕੱਪੜਿਆਂ ਦਾ ਖਲਾਰਾ ਪਾ ਕੇ ਬੈਠੇ ਹੋਏ ਨੇ। ਬੱਚੇ ਲੱਗੇ ਹੋਏ ਨੇ ਸਿਲੈਕਟ ਕਰਨ, ਕੇੜੇ ਕੱਪੜੇ ਪਾਈਏ? ਹਾਂਜੀ। ਕੱਪੜੇ ਸਿਲੈਕਟ ਕਾਰ ਰੇ ਨੇ। ਤੇ ਮੈਂ ਔਹੀ ਦੇਖ ਰੀ ਸੀ ਕਿ ਜਾਗੋ ਤੇ ਏਨਾਂ ਨੇ ਕੁਰ ਕੁੜਤਾ-ਪਜਾਮਾ ਪਾਣੈ ਨਾ।
ਹਾਂਜੀ, ਸੈਜ ਨੇ ਵੀ ਔਹੀ ਪਾਣਾ ਵੇ।
ਤਾਂਈ ਫੇਰ ਮੈਂ ਇਨਾਂ ਨੂੰ ਵੀ ਦੇਖ ਰਹੀ ਸੀ। ਹਾਂ, ਮੈਂ ਲੱਭ ਕੇ ਦੇ ਰੀ ਸੀ ਮੈਂ ਕਿਆ ਏਨਾਂ ਕੋਲ ਹੈਗੇ ਨੇ ਮੈਂ ਕੈ ਟਰਾਈ ਕਰਕੇ ਦੇਖੋ ਸਾਈਜ਼ ਅਪਣੀ। ਹਨਾ, ਤੇ ਓਹੀ ਮੈਂ ਖੈ ਹੋਰ ਸੁਣਾਓ ਤੁਸੀਂ?
ਹਾਂ, ਨਾਲੇ ਬਿਲਕੁਲ ਨਵੇਂ ਹੈਗੇ ਸੀ। ਮੈਂ ਕੈ ਬਿਲਕੁਲ ਨਵੇਂ ਹੈਗੇ ਨੇ ਤੇ ਮੈਂ ਦੋ-ਤਿੰਨ ਕੱਢੇ ਨੇ। ਤੇ ਮੈਂ ਕਿਹਾ ਸੀ ਚਲੋ ਤਾਡਾ ਬੇਟਾ ਪਾ ਲੇਗਾ, ਤੇ ਕੈੰਦਾ ਸਜ ਮੈਂ ਤੇ ਪੈਂਟਾਂ ਖੁੱਲੀਆਂ ਪਾਉਣੀਆਂ ਖੁੱਲੀਆਂ ਪਾਣੀਆਂ ਮੈਂ ਕਿਹਾ ਬਿਲਕੁਲ ਨਵੇਂ ਹੈਗੇ ਨੇ ਮੈਂ ਕਿਹਾ ਕੋਈ ਨੀ। ਮੈਂ ਕਿ ਉਹ ਪਾ ਲਏਗਾ, ਮੈਂ ਲੈ ਆਵਾਂਗੀ ਨਾਲ।
ਸਈ ਗੱਲ ਐ।
ਇੱਕ ਅੱਛੇ ਕਲਰਫੁਲ ਹੈਗੇ ਨੇ। ਹਾਂਜੀ, ਹੋਰ ਸੁਣੋ। ਹਾਂਜੀ, ਹਾਂਜੀ। ਅ ਹੋਰ?
ਮੈਂ ਵੀ ਔਈ ਇਨਾਂ ਨੂੰ ਏਹੀ ਬੋਲ ਰੀ ਸੀ ਬੱਚਿਆਂ ਨੂੰ ਮੈਂ ਕਿਹਾ ਬਾਕੀਆਂ ਨੇ ਵੀ ਕੁੜਤੇ‌ ਪਜਾਮੇ ਪਾਨੇ, ਤੁਸੀਂ ਵੀ ਓਹੀ ਟਰਾਈ ਕਰਕੇ ਦੇਖਲੋ।
ਹਾਂ, ਓਹਨੇ ਵੀ ਕੁੜਤਾ-ਪਜਾਮਾ ਪਾਣਾ ਵੇ। ਹਾਂ, ਓਹ ਵੀ ਓਹੀ ਪਾਏਗਾ ਅਸੀਂ ਤੇ ਰਾਤੀ ਓਹੀ ਪਾਲਾਂਗੇ। ਸੂਟ ਲੈੰਗੇ ਵਾਲੇ ਸੂਟ ਪਾ ਲਾਂਗੇ ਔ ਵਾਲੇ ਏ ਸਲਵਾਰਾਂ ਵਾਲੇ ਪਾ ਲਾਂਗੇ ਯਾ ਓਹ ਪਾ ਲਾਂਗੇ। ਬਸ ਮੈਂ ਵੀ ਬੇਟੇ ਦੀ ਐ ਅੱਜ ਪੈਅਕਿੰਗ ਕੀਤੀ ਅਪਾਂ ਬੱਚਿਆਂ ਦੀ ਤੇ ਸਮਝ ਹੀ ਨੀ ਆੰਦਾ, ਕੀ ਪਾਈਏ ਕੀ ਨਾ ਪਾਈਏ। ਵਿਆਹ ਕਿਸੀ ਦਾ ਹੁੰਦੈ, ਤੇ ਦਿਮਾਗ ਖ਼ਰਾਬ ਅਪਨਾ ਹੋ ਜਾਂਦਾ ਜੇ।
ਕੱਪੜੇ ਸਿਲੈਕਟ ਹੀ ਨੀ ਹੋ ਪਾ ਰੇ, ਹੁਨ ਮੇਰੇ ਜੇ ਨਾ ਮਤਲਬ ਕੀ ਖੜਿਆ ਵੀ ਨੀ ਜਾ ਰਿਆ। ਫੇਰ ਵੀ ਹੁੰਦੈ ਕ ਮਜਬੂਰੀ ਆ ਹੁਣ ਪੈਕਿੰਗ ਕਰਨੀ ਐ। ਤੇ ਹੁਣ ਕੰਮ ਕਰਨਾ ਈ ਪੈਣੈ, ਦਿਲ ਵੀ ਨੀ ਕਰਦਾ।
ਮੈਂ ਵੀ ਅਪਨੀ ਬੇਟੀ ਨੂੰ ਕੈ ਰੀ ਸੀ ਨਾਲ ਕਰਵਾ, ਤੇ ਅੱਜ ਅੱਧਾ ਦਿਨ ਤੇ ਮੇਰਾ ਹੋਸ ਪਿਟਲ ਗਈ ਸੀ ਮੈਂ ਔਥੇ ਲੱਗ ਗਿਆ। ਟੈਸਟ ਵਗੈਰਾ ਕਰਵਾਣੇ ਸੀ ਜ ਉੱਠਿਆ ਨੀ ਜਾ ਰਿਆ ਸੀ, ਮੈਂ ਕੈ ਚਲ ਟੈਸ ਟ ਵਗੈਰਾ ਕਰਵਾ ਕੇ ਆਨੀ ਆਂ, ਗਠੀਏ ਦਾ ਮੈਨੂੰ ਗਠੀਆ ਹੋਰ ਵੱਧ ਗਿਐ, ਅਠਾਰਾਂ ਹੋਣਾ ਚਾਈਦੈ ਤੇ ਸਾਢੇ ਚਾਰ ਸੌ ਤੋ ਹੋ ਗਿਐ।
ਫ਼ੇਰ
ਹੁਨ ਤੇ ਕਰਨਾਲ ਦੀ ਦਵਾਈ ਵੀ ਖਾਓ‌, ਹਰ ਏਕ ਦੀ ਦਵਾਈ ਖਾ ਕੇ ਦੇਖ ਲੀ। ਹਾਂ, ਹੁਨ ਟੈਸਟ ਕਰਵਾਏ ਨੇ ਐਕਸਰੇ ਕਰਵਾਏ ਨੇ। ਚਲਿਆ ਨੀ ਸ ਤੀ ਜਾਂਦਾ ਫੇਰ ਅੱਜ ਛੁੱਟੀ, ਮੈਂ ਕੈ ਚਲੋ ਔਥੇ ਜਾਵਾਂ, ਹਾਂ ਅੱਧਾ ਦਿਨ ਤੇ ਮੇਰਾ ਹੋਸਪਿਟਲ ਹੀ ਨਿਕਲ ਗਿਆ। ਮੈਂ ਕੈ ਚਲੋ ਹੁਨ ਅਪਨਾ ਦਵਾਈ-ਦੁਵਈ ਬਸ ਓਹੀ ਦਵਾਈ ਖਾਣ ਲੱਗੀ ਸੀ। ਤੇ ਤਾਂ ਕਰਕੇ ਹਾਂਜੀ।
ਠੀਕ।
ਬਸ ਇਹੀ ਹੈ ਨਾ ਡਾਕਟਰਾਂ ਦੇ ਵਸ ਵੀ ਬੰਦਾ ਪੈ ਜਾਂਦਾ ਨਾ ਉੱਥੇ ਇਹ ਕਰਾਲੋ ਉਹ ਕਰਾ ਲੋ ਨਾ ਸਾਡੇ ਐਕਸਰੇ ਮੰਨਦੇ ਨੇ ਨਾ ਕੁਛ ਮੰਨਦੇ ਨੇ ਨਵੇਂ ਕਰਾਓ।
ਕੁਛ ਵੀ ਨੀ ਅੱਜ ਕੱਲ੍ਹ ਡਾਕਟਰਸ ਦਾ ਸਿਸਟਮ ਹੀ ਇਹੀ ਹੈਗਾ ਕੋਈ ਚੀਜ਼ ਨੂੰ ਰਲੇੈਬਲ ਲੈਣਾ ਹੀ ਨੀ ਇਹਨਾਂ ਨੇ ਹਰ ਚੀਜ਼ ਨੂੰ।
ਨਾ ਮੈਂ ਤੇ ਸਗੋਂ ਕਰਾ ਕੇ ਲੈ ਕੇ ਗਈ, ਹ ਨਹੀਂ ਨਹੀਂ ਤੁਸੀਂ ਕਰਾਓ। ਇੰਨੇ ਮਹਿੰਗੇ ਮਹਿੰਗੇ ਟੈਸਟ ਇੰਨੇ ਮਹਿੰਗੇ ਐਕਸਰੇ ਕੀਤਾ। ਫੇਰ ਕਹਿਣ ਲੱਗੇ ਤੁਸੀਂ ਇਹ ਵਾਲੀ ਦਵਾਈ ਖਾਓ ਅੱਛਾ ਇਹ ਦੇਖ ਲੋ ਕਿ ਜਿਹੜੇ ਅੰ ਇੱਧਰ ਇਹਨਾਂ ਨੇ ਦਵਾਈਆਂ ਵਾਲੀ ਸ਼ੋਪ ਬਣਾਈਆਂ ਹੋਈਆਂ ਨੇ। ਹੈਂ।
ਹਾਂਜੀ ਹਾਂਜੀ ਹਾਂਜੀ।
ਮੈਡੀਕਲ ਸ਼ੋਪ ਤੇ ਕਿੰਨਾ ਮਤਲਬ ਕਿ ਉਹਦੇ ਤੇ ੳਏ। ਹੈਂ ਕੋਈ ਡਿਸਕਾਊਂਟ ਨੀ ਹੈਗਾ ਕੋਈ ਕੁਛ ਨਹੀਂ ਅਹੀ ਅਸੀਂ ਬਾਹਰੋਂ ਲੈਂਨੇ ਹਾਂ। ਤੇ ਸਾਨੂੰ ਕਿੰਨਾ ਡਿਸਕਾਊਂਟ ਮਿਲ ਜਾਂਦੇ, ਹਾਂਜੀ ਅ।
ਇੱਥੇ ਸਾਡੇ ਬੱਚਿਆਂ ਦਾ ਵੀ ਡਾਕਟਰ ਹੈ ਨਾ ਤੇ ਉਹ ਵੀ ਮੈਡੀਸਿਨ ਉਹੀ ਲਿਖ। ਲਿਖ ਕੇ ਦਿੰਦਾ ਜਿਹੜੀ ਮਤਲਬ ਅੰਦਰੋਂ ਕੈਮਿਸਟ ਇਹਨਾਂ ਦੇ ਅਪਨੇ ਮਿਲਦੀ ਆ। ਤੇ ਫੇਰ ਮਤਲਬ ਕਿ ਅਹ ਬਹੁਤ ਹੀ ਰੇਅਰ ਆ ਕਿਤੇ ਜੇ ਮਿਲੇ ਨਾ ਕਿ, ਹਾਂ ਬੰਦਾ ਕਿ ਬਾਹਰੋਂ ਲੈ ਲਓ। ਤੇ ਦੁਕਾਨ ਵੀ ਫੇਰ ਲੱਭਣੀ ਪੈਂਦੀ ਐ ਕੋਈ ਡਿਸਕਾਊਂਟ ਦੀ ਕੋਈ ਮਿਲ ਜੇ ਦੁਕਾਨ। ਹਾਂਜੀ।
ਮਿਲੀ ਨੀ ਫੇਰ ਅਪਨਾ ਕੀ ਕੈੰਦੇ ਨੇ ਏਕ ਏਕ ਹਫ਼ਤੇ ਦੀ ਪੰਦਰਾਂ ਸੌ ਰੁਪਏ ਦੀ ਦਵਾਈ ਦਿੱਤੀ ਔਨੇ। ਇੱਕ ਹਫ਼ਤੇ ਦੀ ਮੈਂ ਕਯੈ ਵੱਖਰੇ ਟੈਸਟ, ਜੇੜੇ ਪਰਚਿਆਂ ਕੱਟਿਆਂ ਔ ਵੱਖਰਿਆਂ, ਜੇੜੇ ਐਕਸਰੇ ਕੀਤੇ ਔ ਵੱਖਰੇ। ਔ ਹੀ ਤੇ ਕਹਿ ਰਹੀ ਹਾਂ, ਚਾਰ ਹਜ਼ਾਰ ਰੁਪਇਆ ਲਗਾ ਕੇ ਤੇ ਘਰ ਆਏ ਆ।
ਸਹੀ ਗੱਲ ਹੈ, ਇਹ ਬੜਾ ਔਖਾ ਹੈਗਾ, ਡਾਕਟਰਸ ਦੇ ਤੇ ਕੋਈ ਵੀ ਨਾ ਜਾਵੇ।
ਆਣ ਵਾਸਤੇ ਪੈਟਰੋਲ ਤੇ ਬਾਅਦ ਚੁ ਪਾਵਾਂਔ, ਪਹਿਲੇ ਮਰਿੰਦਰ
ਸਹੀ ਗੱਲ ਹੈ, ਸਹੀ ਗੱਲ ਆ, ਚਾਰ ਹਜ਼ਾਰ ਰੁਪਇਆ ਆਪਣੇ ਤੇ ਲਵਾ ਕੇ, ਫੇਰ ਜਾ ਰਹੇ ਹੋ।
ਹੋਰ, ਹਜੇ ਤੇ ਉਹ ਕਹਿ ਰਹੇ ਸੀ, ਦੋ ਹਫ਼ਤੇ ਏਦੀ ਦਵਾਈ ਤੁਸੀਂ ਖਾਓ, ਮੈਂ ਕਿਹਾ ਤੁਸੀਂ ਪਹਿਲੇ ਹਫ਼ਤੇ ਦੀ ਲੈਓ, ਬਾਕੀ ਆ ਕੇ ਲੈ ਲਾਂਗੇ ਫੇਰ। ਅੱਜ ਕੱਲ੍ਹ ਤੇ ਇੰਨੀ ਮਹਿੰਗਾਈ ਹੋ ਗਈ ਹੈ ਨਾ। ਇੰਨੀ ਮਹਿੰਗਾਈ ਪੁੱਛੋ ਨਾ, ਮੈਂ ਕਿਹਾ ਚਲੋ ਕਿਸੇ ਨੇ ਦੱਸਿਆ ਸੀ ਨਵਾਂ ਡਾਕ ਪਰ ਡਾਕਟਰ ਮੈਨੂੰ, ਥੋੜ੍ਹਾ ਸੀ ਸਿਆਣਾ ਲੱਗਿਆ। ਗੱਲ ਤੇ ਉਹਨੇ ਸਹੀ ਕੀਤੀ, ਹਾਂ, ਪਰ ਇਹ ਹੈ ਕਿ ਹਾਂ ਪਹਿਲੇ ਮੈਂ ਜਿੱਥੋਂ ਦਵਾਈ ਖਾ ਰਹੀ ਸੀ, ਉਹ ਕਹਿਣ ਲੱਗੇ ਤੁਸੀਂ ਇਹ ਦਵਾਈ ਨਾ ਖਾਓ, ਬਈ ਹੈ ਨਾ। ਹੈ ਤੇ ਆਯੁਰਵੈਦਿਕ ਦਵਾਈ ਹੈ, ਪਰ ਉਹ ਚ ਸਟੋਇਡ ਮਿਲਿਆ ਹੁੰਦਾ ਵੇ। ਜਿਹੜਾ ਸਟੋਇਡ ਮਿਲਿਆ ਵੇ, ਉਹ ਸਾਨੂੰ ਖ ਖਤਰ੍ਹਾਂ ਐ ਸਰੀਰ ਨੂੰ, ਕਿਡਨੀਆਂ ਵਗੈਰਾ ਖ਼ਰਾਬ ਹੋ ਜਾਂਦੀਆਂ ਨੇ ਉਹਦੇ ਨਾਲ, ਹਾਂਜੀ ਇਸ ਕਰਕੇ। ਕੇ ਫੇਰ ਸਾਰਿਆਂ ਨੇ ਕਿਹਾ, ਚਲੋ ਇੱਕ ਵਾਰੀ ਤੁਸੀਂ ਵੀ ਦੂਜੇ ਡਾਕਟਰ ਨੂੰ ਵੀ ਦਿਖਾਓ ਮੈਂ ਤੇ ਚਲੋ ਦਿਖਾਉਦੀ ਆਂ, ਹਾਂ।
ਪਹਿਲੇ ਬਿਲਕੁਲ ਸਹੀ ਰਹਿੰਦਾ ਸੀ, ਪਹਿਲੀਆਂ ਖੁਰਾਕਾਂ ਚੰਗੀਆਂ ਸੀ, ਲੋਕਾਂ ਦਾ ਖਾਣ ਪੀਣ ਅੱਛਾ। ਅੱਛਾ ਸੀ, ਹੁਣ ਤੇ ਖੁਰਾਕਾਂ ਵੀ ਉਹੋ ਜਿਹੀ ਹੀ ਨੇ, ਕਿ ਰੋਟੀ ਵੀ ਖਾਓਗੇ ਉਹ ਚ ਵੀ ਤਾਕਤ ਨਹੀ ਹੈ।
ਪਰ ਇਹੰਨੇ ਹੁਣ ਮੈਨੂੰ ਬੋਲਿਆ ਐ, ਕਹਿੰਦਾ ਤੁਸੀਂ ਪਨੀਰ ਜ਼ਿਆਦਾ ਤੋਂ ਜ਼ਿਆਦਾ ਖਾਣਾ ਵੈ, ਪ੍ਰੋਟੀਨ ਲੈਣਾ ਵੈ, ਕਿਉਂਕਿ ਤੁਹਾਡੀ ਹੱ ਹਡਿਆਂ ਨਾ ਕਮਜ਼ੋਰ ਹੋ ਗਈਆਂ, ਮੈਂ ਚਲਦੀ ਹਾਂ ਨਾ ਥੋੜਾ ਜਿਆਦਾ ਸਾਰਾ ਬਈ ਸਹਾਰ ਨਹੀਂ ਪਾਂਦੀ ਜਿਆਦਾ, ਵੀ ਹੁਣ ਜਿਆਦਾ ਹੋ ਗਿਆ ਮਤਲਬ ਕਿ ਹਾਂ ਉੱਠ ਨਹੀਂ ਪਾਉਂਦੀ ਆਪਣੇ ਆਪ, ਬੈਠ ਨੀ ਜਿਆਦਾ ਪਾਉਂਦੀ। ਦਰਦਾਂ ਬਹੁਤ ਹੋਦਿਆਂ ਨੇ, ਤੇ ਫੇਰ ਇਸ ਕਰਕੇ ਉਹ ਕਹਿੰਦੇ ਕਿ ਤੁਸੀਂ ਇਹ ਕਰੋ, ਤੇ ਫਿਰ ਪ੍ਰੋਟੀਨ ਖਾਓ, ਦੁੱਧ ਪੀਓ, ਪਨੀਰ ਖਾਓ
ਹੂ, ਤਾਕਤ ਦੀ, ਹੁਣ ਇਹਦੇ ਚ ਵੀ ਬੰਦਾ ਕਹੇ ਕਿ ਤਾਕਤ ਹੈਗੀ ਐ ਨਹੀ, ਦੁੱਧ ਦੇ ਵੈਸੇ
ਨਾ ਨਾ ਦੁੱਧ ਤੇ ਤੁਹਾਨੂੰ ਪਤਾ, ਕਿੱਥੇ ਪਿਓਰ ਆਉਂਦਾ, ਨਾ
ਪਨੀਰ ਵੀ ਉਹੋ ਜਿਹੀ ਨੇ, ਰਬੜਾ ਜਿਹੀਆਂ ਰਬੜਾ ਹੈਗੀਆਂ ਨੇ ਪਨੀਰ, ਕੋਈ ਚੀਜ਼ ਹੈ ਨੀ ਤਾਕਤ ਵਾਲੀ। ਤਾਂ ਹੀ ਤੇ ਉਹ ਜਹੇ ਸਾਡੇ ਸਰੀਰ ਨੇ, ਜੋ
ਫੇਰ ਇਹ, ਇਹ ਕਹਿਣ ਲੱਗ ਗਏ, ਚੱਲ ਮੈਂ ਨਾ ਗਾਂ ਦਾ ਦੁੱਧ ਲਗਵਾ ਦੇਨਾ ਵਾਂ। ਤੇ ਗਾਂ ਦੇ ਦੁੱਧ ਨਾਲ ਬਈ ਆਪਣਾ, ਫੇਰ ਉਹਦਾ ਹੀ ਆਪਣਾ ਘਰ ਪਨੀਰ ਬਣਾ ਲਿਆ ਕਰੋ। ਦੁੱਧ ਨੂੰ ਉਹ ਕਰਕੇ, ਦੁੱਧ ਨੂੰ ਉਹ ਕਰਕੇ, ਗਾਂ ਦਾ ਪਨੀਰ ਹੂੰ,
ਉਹ ਥੋੜਾ ਗਾੜਾ ਗਾੜਾ ਜਿਯਾ ਹੁੰਦਾ, ਇਹ ਤੇ ਜਿਹੜੇ ਦੂਸਰੇ ਨੇ, ਐ ਤੇ ਪਤਲੇ ਪਾਣੀ ਹੁੰਦੇ, ਬਿਲਕੁਲ ਹੀ
ਹਾਂਜੀ ਹਾਂਜੀ, ਔ ਹੀ ਨਾ, ਮੈਂ ਤਾਂ ਹੀ ਫਿਰ ਇਹ ਹੀ ਨਾ ਗਾਂ ਦਾ ਦੁੱਧ ਕਹਿੰਦੇ ਲਗਵਾ ਦਿੰਦਾ ਵਾਂ, ਤੂੰ ਕਿੰਨਾ ਕੁ ਪੀ ਲੈਂਗੀ, ਮੈਂ ਕਹਿੰ ਦੋ ਗਲਾਸ ਪੀਣੇ ਨੀ ਹੋਂਦੇ, ਆਪਣਾ ਕਿੱਲੋ ਲਗਵਾ ਦੋ ਅਦਾ ਕਿੱਲੋ ਦਾ ਮੈਂ ਆਪਣਾ ਦੁੱਧ ਦਹੀਂ ਜਮਾ ਲਿਆ, ਤੇ ਆਪਣਾ ਪਨੀਰ ਬਣਾ ਲਿਆ, ਤੇ ਆਪਣਾ ਬਾਕੀ ਆਪਣਾ, ਮੈਂ ਕਿ ਆਪਣਾ ਪਾਇਆ ਬੰਦਾ, ਗਲਾਸ ਪੀ ਲਿਆ ਕਰਾਂਗੇ ਹੋਰ ਕੀ, ਮੈਨੂੰ ਕੱਲੀ ਨੂੰ ਬਹੁਤ ਤੇ ਬਾਕੀ ਤੇ ਦੂਜਾ ਹੀ ਪੀਂਦੇ ਨੇ, ਬਾਕਿਆਂ ਇਹ ਨੂੰ ਫੇਰ ਦੂਜਾ ਦੁੱਧ ਸਵਾਦ ਨੀ ਲੱਗਦਾ ਨਾ, ਗਾਂ ਦਾ
ਬਿਲਕੁਲ ਬਿਲਕੁਲ ਉਹ ਥੋੜਾ ਗਾੜਾ ਜਿਹਾ ਬੰਦਦਾ ਨਾ, ਤਾਂ ਕਰਕੇ ਗਿੱਧੇ ਹੋਏ ਨੇ ਸਾਰੇ ਉਹ ਜਿ ਹੀ।
ਹਾਂ ਪਰ ਐਵੇ, ਗਾਂ ਦੇ ਦੁੱਧ ਦਾ ਘਿਓ ਬੜਾ ਸਹੀ ਬਣਦਾ। ਪੀਲਾ ਪੀਲਾ, ਪੀਲਾ ਪੀਲਾ ਹੁੰਦਾ ਨਾ ਦੁੱਧ ਔ ਦਾ। ਤੇ ਪੀਲਾ ਪੀਲਾ ਘਿਓ ਬੜਾ ਵਧੀਆ ਬਣਦੇ ਆ, ਮਲਾਈ ਵੀ ਅੱਛੀ ਆਉਂਦੀ ਹੈ ਹਾਂਜੀ।
ਹਮ ਉਹ ਬਹੁਤ ਵਧੀਆ ਹੈ, ਉਹ ਚਲੋ ਵਧੀਆ, ਬਸ ਆਪਦਾ ਧਿਆਨ ਰੱਖੋ। ਖਾਓ ਪੀਓ ਸਹੀ ਤਰੀਕੇ ਨਾਲ ਚਲੋ ਵਧੀਆ, ਹੋਰ ਸੁਣਾਓ? ਆਪਾਂ ਵੀ ਬਸ ਗਏ ਸੀ, ਬਸ ਲੱਗੇ ਹੋਏ ਸੀਗੇ ਆਪਾਂ ਵੀ ਦੇਖ ਰਹੇ ਸੀ ਕਿ ਪ੍ਰੋਗਰਾਮ ਨੇ, ਕਿਹੜੀ ਡਰੈਸ ਕਿਹੜੇ ਫੰਕਸ਼ਨ ਤੇ ਪਾਨੀ ਏ
ਮੈਂ ਕੱਲ ਕਰਨ ਲੱਗੀ ਸੀ, ਕੱਲ ਦੀ ਤਿਆਰੀ ਕਰਨ ਲੱਗੀ ਹੋਈ ਹਾਂ ਬਸ ਅੱਜ ਅੱਧਾ ਦਿਨ ਤੇ ਹੋਸ ਹੋਸਪਿਟਲ ਨਿਕਲ ਗਿਆ, ਫਿਰ ਬਾਜ਼ਾਰ ਚਲੀ ਗਈ ਚਲੋ ਸੈਸਰੀ ਲੈ ਆਨੇ ਆ ਕੁਛ ਲੈਨ ਏ ਆ ਏ ਲੈਨ ਆ ਇੰਜ ਆਲੀ ਚੂੜੀਆਂ ਲੈਣੀਆਂ ਸੀ, ਨੈਨਸੀ ਦੇ ਬੱਚਿਆਂ ਨੇ ਸਮਾਨ ਲੈਣਾ ਸੀ ਤਾਹਨੂੰ ਪਤੇ ਸਮਾਨ ਤੇ ਕਿੰਨਾ ਈ ਹੁੰਦੇ ਐ ਮੇਕਅਪ ਦਾ ਯੇ ਵੋ, ਵਿਆਹ ਵੀ ਹੋਇਆ ਸੀ ਬਸ ਬਜ਼ਾਰ ਚੱਲ ਜੋ ਤੇ ਤੁਹਾਨੂੰ ਪਤੇ, ਅੱਜ ਕੱਲ ਤੇ ਮਹਿੰਗਾਈ ਇੰਨੀ ਆਂਦਾ ਵੀ ਕੁਛ ਨੀ, ਛੋੜੇ ਜਹੇ ਪੈਸਆ ਚ ਤੇ
ਫਿਰ ਬੱਚਿਆਂ ਨੂੰ ਵੀ ਨੀ ਮਨਾ ਕੀਤਾ ਜਾਂਦਾ ਜੋ ਕਹਿਣਗੇ ਫਿਰ ਲੈਣਾ ਹੀ ਪੈਂਦਾ ਵੇ, ਆਹ ਵੀ ਲੈਣਾ ਉਹ ਵੀ ਲੈਣਾ ਮੈਂ ਵੀ ਹੋਨੇ ਗਈ ਸੀ ਜ਼ਾਰ ਲਿਆਦੇ ਸਮਾਨ ਮੈਂ ਵੀ ਬੱਚਿਆਂ ਵਾਸਤੇ, ਤੇ ਹੁਨ ਕੱਲ ਜਾਵਾਂਗੀ ਬਾਕੀ ਦਾ, ਦੇਖ
ਆਹਾ, ਬਸ ਏ ਪੱਗਾਂ ਦੀ ਜਿਦ ਕਰ ਰਿਹਾ ਸੀ ਉਹਦੀ ਪੱਗਾਂ ਲੀਤੀਆਂ ਨੇ ਬਸ ਭਿਗੋ ਪਗਾਂ ਨੂੰ ਸੀਨਾ ਮਰੋ ਯੇ ਕਰੋ, ਵੋ ਕਰੋ, ਏਈ ਕੰਮ ਬੜਾ ਜੇ, ਡਰਾਈ ਕਲੀਨ ਦੇ ਕੱਪੜੇ ਦੀਤ ਤੇ ਦੇ ਸੀ ਉਹ ਲੈ ਕੇ ਆਈਏ, ਮੈਂ ਕਿਹਾ ਉਹ ਲੈ ਕੇ ਆਓ ਹਜੇ
ਕੰਮ ਹੀ ਬਹੁਤ ਹੋ ਜਾਂਦੇ ਨੇ
ਹੋਰ ਹਜੇ ਉੱਥੇ ਪਿਆ, ਉਹੀ ਨਾ ਇੱਕ ਵਿਆਹ ਤੇ ਜਾਣੇ ਤੇ ਸੌ ਕੰਮ ਨੇ ਵਿਆਹ ਤੇ ਜਾਣਦੇ, ਮੇਕਅੱਪ ਕਿੱਟਾਂ ਅਲੱਗ ਪੈਕ ਕਰੋ, ਜੁੱਤੀਆਂ ਅਲੱਗ ਪੈਕ ਕਰੋ ਕਚਹਿਰੇ ਬਣੈਣ ਅਲੱਗ ਕਰੋ ਪੈ
ਏਹੀ ਤੇ ਗ ਨਾ ਪੈਕਿੰਗ ਵਾਲਾ ਕੰਮ ਬੜਾ ਔਖਾ ਲੱਗਦਾ ਵੇ ਕਹਿ ਪੈਕਿੰਗ ਪੈਕਿੰਗ ਹੈ ਫੇਰ ਕੱਪੜਾ ਉੱਪਰ ਨੀਚੇ ਹੋ ਜੇ ਫਿਰ ਕੋਈ ਰਹਿ ਜੇ ਫਿਰ
ਹਾਂ ਉਹੀ ਤੇ, ਜੇ ਅਸੀਂ ਜ਼ਿਆਦਾ ਰੱਖ ਲੈ ਲਾਂਗੇ ਤਾਂ ਵੀ ਡਾਂਟ ਪਏਗੀ ਜੇ ਕੁਛ ਰਹਿ ਗਿਆ ਤਾਂ ਵੀ ਡਾਂਟ ਪਏਗੀ ਮੈਂ ਕਿਹਾ ਤਾਂ ਵੀ ਡਾਂਟ ਪਏਗੀ ਜੇ ਕੁੱਛ ਰਹਿ ਗਿਆ ਤਾਂ ਵੀ ਡਾਂਟ ਪਏਗੀ
ਸਾਰਾ ਸਮਾਨ ਧਿਆਨ ਨਾਲ ਰੱਖਣਾ ਪਏ ਕਿ ਹਾਂ ਛੁੱਟੇ ਨਾ ਕੁਛ ਵੀ ਫੇਰ ਇਹ ਕਿ ਜਾਣਾ ਵੀ ਅਣਜਾ ਸ਼ਹਿਰ ਹੈ ਫੇਰ ਬੰਦਾ ਕਿਸੇ ਨੂੰ ਕਹਿ ਵੀ ਨੀ ਸਕਦਾ ਉੱਥੇ
ਓਹੀ ਤੇ ਕਹਿ ਰਹੀਆਂ ਨਾ ਐਵੇਂ ਅਸੀਂ ਨਾ ਹਰਿਮੰਦਰ ਸਾਹਿਬ ਚਲੇ ਗਏ ਤੇ ਮੈਂ ਸਾਰਾ ਸਮਾਨ ਲੈ ਗਈ ਸਾਰਾ ਤੁਸੀਂ ਮੰਨੋ ਗੇ ਤੇ ਜਦੋਂ ਉੱਥੇ ਕੱਪੜੇ ਕੁਪੜੇ ਲੈ ਗਏ ਉਹਨਾਂ ਨੇ ਇਸ਼ਨਾਨ ਕੀਤਾ ਤੇ ਤੋਲੀਆ ਘਰ ਭੁੱਲ ਗਈ
ਮੈਂ ਕਸ਼ਹਿਰਾ ਭੁੱਲ ਗਈ ਸੀ ਇੱਕ ਵਾਰੀ
ਮੈਂ ਤੋਲੀਆ ਭੁੱਲ ਗਈ, ਤੁਸੀਂ ਮੰਨੋਗੇ ਮੈਨੂੰ ਕਿੰਨੀਆਂ ਮਤਲਬ ਕਿ ਡਾਂਟ ਪਈ ਫੇਰ ਮੈਂ ਕੀ ਕੀਤਾ ਏੰਜਲ ਦੀ ਚੁੰਨੀ ਸੀ, ਚੁੰਨੀ ਨਾ ਏਜਲ ਦੀ ਭਾਰੀ ਸੀ। ਫੇਰ ਮੈਂ ਇਹਨਾਂ ਨੂੰ ਉਹ ਦਿੱ ਤਾ ਤੇ ਵਿਚਾਰਿਆਂ ਨੇ ਉੱਥੇ ਕਚਹਿਰਾ ਬਦਲਿਆ ਮਤਲਬ ਕੁਛ ਨਾ ਕੁਛ ਰਹਿ ਈ ਜਾਂਦੇ ਨਾ ਬੱਚਿਆਂ ਨੂੰ, ਹਾਂ ਉਹੀ ਨਾ ਹੁਣ ਐਨ ਟੈਮ ਤੇ
ਸਾਨੂੰ ਇਹ ਚਾਹੀਦੇ ਉਹ ਚਾਹੀਦੇ ਫੇਰ ਉਹ ਤੇ ਦਿਮਾਗ ਵੀ ਥੋੜਾ ਬਸ ਐਵੇਂ ਹੀ ਹੈ ਕੁਛ ਨਾ ਕੁਛ ਛੁੱਟ ਜਾਂਦਾ ਈ ਹੈ ਫੇਰ ਵੀ ਚੱਲਣ ਵੇਲੇ ਇਹ ਹੁੰਦਾ ਕਿ ਹਾਂ ਕੁੱਛ ਰਹਿ ਤੇ ਨੀ ਗਿਆ
ਉਹੀ ਤੇ ਮੈਂ ਹੋਨੇ ਏਜਲ ਨੂੰ ਕਿਹਾ ਸੀ ਮੈਂ ਕਿਹਾ ਏਜਲ ਕੱਲ ਤੂੰ ਸਕੂਲ ਚਲੇ ਜਾਏਗੀ, ਫਿਰ ਆ ਕੇ ਟਿਊਸ਼ਨ ਚਲੇ ਜਾਏਗੀ ਕੱਲ ਸ਼ਾਮ ਸ਼ਾਮ ਦਾ ਟਾਈਮ ਏ ਪਰਸੋਂ ਇਹਨਾਂ ਨੇ ਨਿਕਲ ਨਾ ਵੇ, ਇੱਕ ਤਾਂ ਬੱਚਿਆਂ ਦੇ ਪੇਪਰ ਚੱਲਦੇ ਪਏ ਨੇ ਉਹ ਵਿਚਾਰਿਆ ਨੇ ਅਪਨੀ ਤਿਆਰੀ ਵੀ ਕਰਨੀ ਏ ਹੁਨ ਐਂ ਮੈਨੂੰ ਕਹਿਣ ਲੱਗੇ ਤੂੰ ਮੈਨੂੰ ਕਲਰ ਲਗਾ ਦੇਏ ਤੇ ਕਰ ਮੈਂ ਕਿਹਾ ਤੁਸੀਂ ਤੇ ਠੀਕ ਹੋ ਮੈਨੂੰ ਨਾਲ ਲੈ ਗਓ ਯਮੁਨਾ ਨਗਰ ਮੇਰੇ ਸੌ ਕੰਮ ਅਪਨੇ ਕਰਨ ਆਲੇ ਸੀ ਮੈਂ ਸ਼ਾਮੀ ਬੈ ਕੇ ਕਰ ਲੈਂਦੀ, ਚੱਲ ਪਾਰਲਰ ਜਾਣਾ ਸੀ ਉਹ ਕਰਨਾ ਸੀ ਕਾਂ ਸੀ ਕੱਲ ਲੈਂਦੀ ਹੁਣ ਕੱਲ ਕਿੱਥੇ ਕੀ ਕੀ ਕੰਮ ਕਰਾਂਗੇ ਕੱਲ ਦੇ ਟਾਈਮ ਤੇ
ਹਾਂ, ਨਾ ਮੇਰੇ ਬੱਚਿਆਂ ਦੇ ਖੁਦ ਪੇਪ ਪਰ ਚੱਲ ਰਹੇ ਨੇ ਮੈਂ ਤੇ ਖੁਦ ਉਹਨਾਂ ਨੂੰ ਉਹੀ ਬੋਲਿਆ ਕਿ ਯੂ ਜਿੰਨਾ ਕੁ ਹੈਗਾ ਓਨਾ ਕੁ ਤਿਆਰੀ ਕਰ ਲਾ, ਫਿਰ ਨਾਲ ਵੇਖ ਲੀ ਨਾਲ ਰੱਖ ਲੀ ਬੁੱਕਸ
ਹਾਂਜੀ, ਇਹ ਤੇ ਹੈ ਈ ਐ, ਹਾਂ ਚਲੋ ਕੋਈ ਨੀ ਮੈਂ ਵੀ ਜਰਾ ਕਰਾਂ ਥੋੜਾ ਕੰਮ। ਹੈ ਫੇਰ ਕਰਾਂਗੀ ਤੁਹਾਨੂੰ ਠੀਕ ਹੈ ਅੱਛਾ ਜੀ ਸਤਿ ਸ਼੍ਰੀ ਅਕਾਲ।
ਜੀ ਸਤਿ ਸ਼੍ਰੀ ਅਕਾਲ। ਮੰਮੀ ਮੈਂ ਉਹ ਬਰਾਊਨ ਵਾਲੇ ਪੈਂਟ ਪਾਣੀ।